ਹੈਲੋ,
ਆਸਾ।
ਹੈਲੋ, ਹੈਲੋ,
ਹੈਲੋ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਹੈਲੋ ਸਤਿ ਸ੍ਰੀ ਅਕਾਲ। ਕੀ ਕਰ ਰਹੇ ਹੋ? ਸਤਿ ਸ੍ਰੀ ਅਕਾਲ। ਹੋਰ ਨਾਸ਼ਤਾ ਕਰ ਲਿਤਾ?
ਕਰ ਲਿਆ।
ਕੀ ਬਣਾਇਆ ਸੀ ਅੱਜ?
ਅਸੀਂ ਰਾਜਮਾਂ ਨਾਲ ਖਾਧੀ ਸੀ ਰੋਟੀ।
ਹੁਣ ਬਣਾਏ ਨੇ ਰਾਤੀ ਬਣਾਏ ਸੀ।
ਰਾਤੀ ਬਣਾਏ ਸੀ।
ਹੋਰ ਮੰਮੀ ਪਾਪਾ ਕੀ ਕਰ ਰਹੇ ਨੇ?
ਤੁਸੀਂ ਖਾ ਲਈ ਰੋਟੀ?
ਹਾਂ ਮੈਂ ਕੱਲ ਕੜੀ ਲਿਆਈ ਸੀ, ਬਜ਼ਾਰੋਂ ਔਦਾ ਆਟਾ ਗੁਨਿਆ ਸੀ ।
ਅੱਛਾ,
ਹਾਂ ਔਦੇ ਪਰੌਂਠੇ ਬਣਾਏ ਨੇ ਉਹ ਖਾਧੇ ਫ
ਕੀ ਕਰਦੇ ਪਏ ਔ?
ਕੁਝ ਨੀ ਗੈਸਟ ਆਏ ਹੋਏ ਸਨ, ਚਾਹ ਤਰਨ ਲੱਗੀ ਆਂ ਬਸ ਬਾਹਰ ਖੜੀ ਸੀ ਮੈਂ। ਉਹ ਅੰਦਰ ਬੈਠੇ ਹੋਏ ਨੇ। ਹੂੰ ਹੋਰ ਤੁਸੀਂ ਸੁਣਾਓ? ਗਏ ਨੀ ਛੁੱਟੀਆਂ ਚ ਕਿੱਧਰੇ?
ਨਹੀਂ ਬਸ ਘਰ ਹੀ ਬੈਠੇ ਆ,
ਕਿਉਂ ਪਾਪਾ ਤੇ ਗਏ ਹੋਏ ਸਨ ਤੁਹਾਡੇ?
ਪਾਪਾ ਗਏ ਸੀ ਨਾ, ਕੀਰਤਨ ਆਸਤੇ ਗਏ ਸੀ ਪਾਪਾ,
ਅੱਛਾ, ਤੇ ਨਾਲ ਚਲੇ ਜਾਂਦੇ ਇੱਕ ਅੱਧਾ ਚੱਕਰ ਲਗਾ ਤੁਸੀਂ ਵੀ
ਨਹੀਂ ਫਿਰ, ਫੇਰ ਮੰਮੀ ਘਰ ਕੱਲੀ ਰਹਿ ਜਾਂਦੀ।
ਕਿੱਧਰ ਦੀ ਸਿਆਣਪ ਨਾਲ ਹੀ ਹੋ।
ਦਾਦੀ-ਦਾਦੀ, ਤਾਈ ਔਰਰ ਬਰਲਾ
ਅੱਛਾ, ਆਦੇ ਹੋਣੇ ਨੇ ਔ ਵੀ ਕਦੀ ਕਦਾਨ,
ਆ ਜਾਂਦੇ ਨੇ,
ਤੁਸੀਂ ਜਾਂਦੇ ਔ?
ਜਾਨੇ ਆ ਅਸੀ ਵੀ,
ਤੁਹਾਡੇ ਵੀ ਰਿਸ਼ਤੇਦਾਰ ਸਾਰੇ ਲੋਕਲ ਹੀ ਨੇ ਬੰਦਾ ਨੀ ਤਾਂ ਭੂਆ ਘਰ ਹੋ ਆਦਾ ਵੇ।
ਹਮ ਸਾਰੇ ਲੋਕਲ ਹੀ ਹੈਗੇ ਨ।
ਹਮ ਦਿੱਕਤ ਹੋ ਜਾਂਦੀ ਲੋਕਲ ਇਚ ਬੰਦਾ ਕਿਧਰੇ ਆ ਜਾ ਨੀ ਸਕਦਾ। ਹ ਹੁੰਦਾ ਵੇ ਸਵੇਰੇ ਜਾਵੇ ਚਲੋ ਸ਼ਾਮੀ ਕਾਰ ਚੱਲਨੇ ਕੀ ਕਰਨਾ ਬਹਿ ਕੇ ਇਹ ਚੀਜ਼ ਹੋ ਜਾ
ਹਮ ਹੈਗੇ ਰਿਸ਼ਤੇਦਾਰ ਬਾਹਰ ਵੀ ਹੈਗੇ।
ਅੱ ਉਹ ਦੂਰ ਹੋਣੇ ਕਾਫੀ।
ਹਮ।
ਹਮ ਹੋ ਗਿਆ ਹੋਲੀਡੇ ਹੋਮਵਰਕ?
ਨਹੀਂ ਹੈ ਤਾਂ ਰਹਿ ਗਿਆ ਥੋੜਾ ਜਾ। ਬੜਾ ਸਾਰਾ ਮਿਲਿਆ ਸੀ ਨਾ ਸਮਝ ਹੀ ਨਹੀਂ ਆ ਰਿਹਾ ਸੀ ਕਿੰਜ ਹੋਏਗਾ।
ਨਾਇੰਥ ਇਚ।
ਬਸ ਅੱਗੋਂ ਜਿਹੀ ਬੋਰਡ ਦੀ ਸਿਲੇਬਸ ਅਗਲੇ ਸਾਲ। ਟਊਸ਼ਨ ਰਖਵਾਈ ਦੀ, ਟਵੀਸ਼ਨ ਨੀ ਜਾਂਦੇ?
ਨਹੀਂ ਘਰ ਹੀ ਪੜ੍ਹ ਲੈਨੇ ਆ।
ਹਮ।
ਸਕੂਲੇ ਵੀ ਮੰਮੀ ਹੈ ਪਾਪਾ ਤੇ ਮੈਂ।
ਹੋਰ ਸੁ
ਹਾਂਜੀ।
ਤੇ ਇੱਕ ਤਾਰੀਕ ਨੂੰ ਖੁੱਲਣੇ ਨੇ ਸ
ਹਮ ਇੱਕ ਤਰੀਕ ਨੂੰ ਖੁਲੇਗੇ। ਕੁਛ ਬੱਚੇ ਛੇ ਤੋਂ ਜਾਏਂਗੇ।
ਅੱਛਾ ਬਸ ਆਪਣੀ ਮਰਜ਼ੀ ਦੇ ਮਾਲਕ ਨੇ ਬੱਚੇ ਸਾਡੇ ਮੇਰੇ ਕਾ ਇਦਾ ਇੱਕ ਨੂੰ ਖੁੱਲਣਾ ਵੀ ਮੈਂ ਤੇ ਭੇਜ ਦਾਂਗੀ।
ਮੈਂ, ਮੈਂ ਵੀ ਇੱਕ ਤੋਂ ਹੀ ਜਾਵਾਂਗੀ।
ਉਹਨੂੰ ਗੁੜੀਆਂ ਦਾ ਛੇ ਤਰੀਕ ਤੋਂ ਖੁੱਲਣਾ ਵੀ।
ਉਹ।
ਪਲੇ ਚ ਜਾਂਦੀ ਹੈ ਨਾ ਹਾਂ-ਹਾਂ ਪਲੇ ਚ ਜਾਂਦੀ ਉਹਨਾਂ ਦੀ ਛੁੱਟੀਆਂ ਲੇਟ ਪਈ ਸੀ ਗੁੜੀਆਂ ਦੀ ਨਾ।
ਅੱਛਾ ਔਰ ਕਾਕਾ?
ਕਾਕਾ ਹਿੰਦੂ ਪਬਲਿਕ ਵਿੱਚ ਜਾਂਦਾ ਵੇ ਉਹਦੀ ਪੈ ਯੂਕੇਜੀ ਇਚ ਏ ਹਾਂ। ਹਮ ਬਸ ਕੀ ਕਹਿੰਦੇ ਨੇ ਹੁਨ ਅਬ ਦੋ ਤਿੰਨ ਦਿਨ ਰਹਿ ਗਏ ਨੇ ਸ ਸਿਲੇਬਸ ਅਜੇ ਹੋਇਆ ਨੀ ਹੋਮਵਰਕ ਹੋਇਆ ਨੀ ਸਾਰਾ।
ਅੱਛਾ ਛੋੜਨ ਕੌਣ ਜਾਂਦਾ। ਅੱਛਾ ਦੂਰ ਆ ਨਾ।
ਹਾਂ ਕਾਫੀ ਦੂਰ ਆ ਬਸ ਅੱਡੇ ਕੋਲ ਏ। ਬਸ ਅੱਡੇ ਕੋਲ ਕਰਕੇ ਜਾ ਕਾਫੀ ਦੂਰ ਪੈ ਜਾਂਦਾ। ਬਸ ਇੱਥੇ ਸਰਸਵਤੀ ਚ ਗਈ ਸੀ ਮੈਂ, ਜਿੱਥੇ ਤੁ ਜਾਂਦੇ ਹੋ। ਉੱਥੇ ਫੀਸ ਬੜੀ ਸੀ। ਤੇਰਾਂ ਸੌ ਪਤਾ ਨੀ ਚੌਦਾਂ ਸੌ ਰੁਪਏਆ ਫੀਸ ਮੰਗਦੇ ਨਹੀਂ ਤੇਰਾਂ ਸੌ ਇੱਕ ਹਜ਼ਾਰ ਪੰਜਾਹ ਰੁਪਏ ਔਰ ਫੇਰ ਨਾ ਉਹ ਕੀ ਕਹਿੰਦੇ ਨੇ ਇੰਗਲਿਸ਼ ਮੀਡੀਅਮ ਪੰਜਵੀ ਤਿਕਨ ਇੰਗਲਿਸ਼ ਮੀਡੀਅਮ ਏ। ਛੇਵ ਚ ਫੇਰ ਐਡਮਿਸ਼ਨ ਕਰਾ ਕੇ ਨਾ ਫੇਰ ਕਰਨਾ ਪੈਂਦਾ।
ਸਰਸਵਤੀ?
ਹਾਂ ਸਰਸਵਤੀ। ਸੀਨੀਅਰ ਮੋਡਲ ਫਿਰ ਸੀਨੀਅਰ ਆ ਜਾਂਦਾ ਨਾ।
ਹਮ ਨਹੀਂ ਪਰ ਦੁਬਾਰਾ ਦਾਖਲਾ ਨਹੀਂ ਕਰਾਣਾ ਪੈਂਦਾ। ਉਹ ਮਰਜੀ ਹੈ ਕਿ ਦੂਜੇ ਫੋਨ ਕਿ ਦੂਜੇ ਸਕੂਲ ਚ ਪਾਣਾ ਯਾ ਨਹੀਂ।
ਅੱਛਾ, ਨਾ ਫੇਰ ਆਪਾਂ ਨਾ ਉੱਥੇ ਈ ਪਾ ਦਿਤੇ ਫੀਸ ਤੇ ਹਰ ਸਾਲ ਵਧਦੀ ਏੰਦੀ ਵੀ ਵਧਦੀ ਹਰ ਸਾਲ। ਕਹਿ ਦਿੱਤਾ ਵੇ ਮੈਡਮ ਹਜੇ ਤੇਨੂੰ ੳ ਪੰਜਾਹ ਵੇ ਅਗਲੇ ਸਾਲ ਏਕ ਹਜਾਰ ਪੰਜਾਹ ਹੋ ਜੇ ਗੀ ਹਰ ਸਾਲ ਉਹ ਕਹਿੰਦੇ ਸੌ ਰੁਪਏ ਵਧਣਗੇ ਮ ਏਹਿੰਦੀ ਪਲੱਸ ਟੂ ਕਰ ਤਕਰੀਬਨ ਦੋ ਹਜ਼ਾਰ ਪਾਰ ਹੋ ਜੇਗੀ ਫੀਸ
ਸਾਢੇ ਵੀ ਸੌ ਢਾਈ ਸੌ ਵੱਦੇ ਨੇ
ਗੁੜੀਆਂ ਨੂੰ ਜੇ ਏਧਰ ਪਾਇਆ ਦੇ ਬਸ ਅਗਲੇ ਸਾਲ ੳਨੂੰ ਪਾਵਾਂਗੀ
ਹਾਂ
ਏਧਰ ਈ ਪਾਵਾਂਗੀ ਨਹੀਂ ਕਾਕੇ ਵਿੱਚ ਈ ਪਾਵਾਂਗੇ ਫੇਰ ਦੋਨਾਂ ਦਾ ਨਾ ਲੱਗ ਲੱਗ ਰੂਟ ਹੋ ਜੇਗਾ ਕੌਨ ਜਾਏਗਾ ਕੌਨ ਆਏਗਾ ਫ
ਹਮ
ਤੇ ਚਲੋ, ਜਾਂਦੇ ਨੇ ਨਾ ਲੈਣ ਵੀ ਛੱਡਣ ਵੀ
ਹਮ
ਤੇ ਫਿਰ ਅਪਨਾ ਇੱਕੋ ਚੱਕਰ ਲੱਗਿਆ ਕਰੇਗਾ ਇੱਕ ਛੱਡਣ ਦਾ ਇੱਕ ਲਿਜਾਣ ਦਾ
ਹੇ ਨਾ ਫਾਰਮ ਵੀ ਤੇ ਭਰੀਂਦੇ ਬੱਚਿਆਂ ਦਾ
ਅਪਨਾ ੳਨਦੇ ਚ ਨਿਕਲਿਆ ਸੀ ਰੀ ਪਬਲਿਕ ਚ
ਹਮ
ਪਰ ਉਹ ਲੈ ਈ ਨੀ ਰੇ
ਕਿਉਂ
ਕਹਿੰਦੇ ਦੂਰ ਹੈਗੇ ਦੋ ਕਰੋਨਾ ਕ ਨਿਕਲ ਗਿਆ ਮੈਂ ਤੇ ਕਿਹਾ ਸੀਂ ਮੈਂ ਕਿਹਾ ਚਲ ਲੈਲੋ, ਕੁੱਛ ਲੈ ਕੇ ਨੂੰ ਪੁੱਛ ਆ ਸੁਣਦੇ ਈ ਨੀ ਸੀ ਉਹ ਤਿੰਨ ਸੌ ਦੀ
ਸਰਸਵਤੀ ਚ ਤੇ ਪੰਜ ਸਾਲ ਦੇ ਘਟੋ ਪੰਜ ਸਾਲ ਘੱਟ ਦੇ ਬੱਚੇ ਨੂੰ ਨਹੀਂ ਲੈਣਗੇ ਹ
ਨਹੀਂ ਏਧਰ ਲੈ ਲਿੱਤਾ ਵੇ ਏਸ ਡੀ ਪਬਲਿਕ ਇਚ ਸਾਡੀੇ ਜੇੜੀ ਰਿਸ਼ਤੇਦਾਰ ਹੈਗੀ ਨਾ ਮੇਰੀ ਚਾਚੇ ਦੀ ਕੁੜੀ ਏ ਉਨਦੇ ਨਨਾਨ ਦੇ ਮੁ ਪਿੰਡ ਲਾਇਆ ਫੇਰ ੳਹ ਘਰ ਨਾ ਸਾਡੇ ਘਰ ਤੋਂ ਬੜੀ ਦੂਰ ਏ, ਹਾਂ ਉਹਨਾਂ ਦੇ ਚਾਰ ਕਿਲੋਮੀਟਰ ਏਰੀਆ ਪੈ ਰਿਹਾ ਵਿਚ ਪਰ ਉਹਨਾਂ ਨੇ ਐਡਰੈਸ ਅਪਨਾ ਉੱਥੇ ਦਾ ਕਰਵਾਇਆ ਦੇਵੇ ਹੁਨ ਕੋਲ ਦਾ ਕਰਆ ਦਾਵੇ ਅਡਰੈਸ
ਹ
ਤਾਂ ਕਰਕੇ ਨੀ ਮਿਲਦੀ ਤੁਹਾਨੂੰ ਮੇਰੀ ਗੁੜੀਆ ਦਾ ਨਹੀਂ ਹੋਇਆ ਸਕੂਲ ਖੁੱਲਨਗੇ ਇੱਕ ਚੱਕਰ ਲਗਾ ਕੇ ਆਵਾਂਗੀ, ਹੋਰ ਅਗਰ ਉਹ ਕਰਦੀ ਹੋਨਗੀਆ ਤੇ ਠੀਕ ਏ ਨਹੀਂ ਤਾਂ ਫਿਰ ਬਹਿ ਜਾਂਗੇ।
ਮ
ਸਕੂਲ ਆਲੇਆ ਦੇ ਉੱਪਰ ਡਿਪੈਂਡ ਏ ਨਾ, ਕਰਨਗੇ ਕਿ ਨਹੀਂ ਕਰਨਗੇ।
ਹ
ਹੋਰ, ਚਾਹ ਪੀਲੀ? ਹੈਲੋ ਹੈਲੋ ਹੈਲ